ਸ ਸਸ ਰੀ ਕਾਲ, ਬਾਈ ਜੀ ਠੀਕ ਹੋ।
ਹਾਂਜੀ-ਹਾਂਜੀ ਬਾਈ ਤੁਸੀਂ ਦੱਸੋ, ਬਸ ਵੀਰੇ ਬੈਠੇ ਹੋਏ ਆ।
ਕੰਮ ਨੀ ਗਿਆ ਅੱਜ
ਹਾਂਜੀ, ਅ ਨਹੀਂ ਬਾਈ ਅੱਜ ਕੰਮ ਤੇ ਨਹੀਂ ਗਏ ਯਾਰ।
ਹੋਰ ਮੋਬਾਈਲ ਮੁਬਇਲ ਚਲਾ ਰਹੇ ਹੋ ਕੀ।
ਹਾਂਜੀ-ਹਾਂਜੀ, ਬਸ ਬਾਈ ਸੋਸ਼ਲ ਨੀ, ਇੰਸਟਾਗ੍ਰਾਮ ਚਲਾਈ ਜਾਂਦਾ ਸੀਗਾ।
ਇੰਸਟਾਗ੍ਰਾਮ ਚਲਾ ਰਹੇ ਓ
ਹਾਂਜੀ-ਹਾਂਜੀ।
ਤੇ ਕਿਉਂਕਿ ਅੱਜ-ਕੱਲ੍ਹ ਸਾਰੇ ਇੰਸਟਾਗ੍ਰਾਮ ਦੇ ਈ ਫੈਨ ਹੋਏ ਦੇਣੇ, ਕਰੇਜ ਬਹੁਤ ਹੈ ਇੰਸਾਗ੍ਰਾਮ ਦਾ।
ਬਸ ਤੇ ਰੀਲਾ ਦੇਖਦੇ-ਦੇੇਖਦੇ ਟੈਮ ਦਾ ਪਤਾ ਹੀ ਨਹੀਂ ਚੱਲਦਾ।
ਹਾਂ ਸੱਤ-ਅੱਠ ਘੰਟੇ ਦੀ ਸਕਰੀਨ ਟਾਈਮਿੰਗ ਹੈਗੀ ਨਾ ਇਹਦੀ, ਸਾਰਿਆਂ ਦੀ ਮੋਸਟਲੀ।
ਹਾਂ ਇਨੇ ਦੀ ਤਾਂ ਹੋ ਵੀ ਜਾਂਦੀ ਐ, ਬਿਲਕੁਲ-ਬਿਲਕੁਲ।
ਜ਼ਿਆਦਾ ਹੀ ਯਾਨੀ ਕਿ ਇਨਫਲੂਐੰਸ ਹੋ ਗਏ ਨਾ ਬੰਦੇ, ਇੰਸਟਾਗ੍ਰਾਮ, ਫੇਸਬੁੱਕ, ਯੂਟੂਬ ਸਨੈਪ ਚੈਟ
ਹੂੰ, ਬਿਲਕੁਲ- ਬਿਲਕੁਲ
ਚਲਾਂਦੇ ਨੀ ਸਨੈਪਚੈਟ ਤੁਸੀਂ।
ਹਾਂ ਬਈ ਸਨੈਪਚੈਟ ਵੀ ਚਲਾਈ ਦਾ। ਬਸ ਸਨੈਪਾਂ ਸਨੂਪਾਂ ਪਾ ਦਈ ਦੀ ਆ, ਹੋਰ ਕੀ ਐ ਸਨੈਪਚੈਟ ਤੇ ਯਾਰ।
ਉਹ ਤੇ ਮੋਸਟਲੀ ਕੁੜੀਆਂ ਯੂਜ ਕਰਦੀਆਂ ਨੇ ਹਨਾ।
ਹਾਂ ਉਹ ਵੀ ਤਾਂ।
ਹਾਂ ਮੁੰਡੇ ਵਗੈਰਾ ਤੇ, ਮੈਂ ਤੇ ਕਰਦਾ ਨੀ ਯੂਜ, ਮੈਂ ਤੇ ਇੰਸਟਾਗ੍ਰਾਮ, ਫੇਸਬੁੱਕ ਹੀ ਚਲਾਂਦਾ ਬੱਸ।
ਅੱਛਾ। ਚਲੋ ਵਧੀਆ- ਵਧੀਆ ਬਾਈ, ਹੂੰ।
ਤੇ ਅੱਜ- ਕੱਲ੍ਹ ਸੋਸ਼ਲ ਮੀਡੀਆ ਦਾ ਹੀ ਜ਼ਮਾਨਾ ਹੈਗਾ ਨਾ। ਜੇ ਮੈਂ ਪਹਿਲੇ ਜਾਂਦਾ ਸੀ, ਕੌਣ ਛੱਡ ਤੀ ਮੈਂ।
ਅੱਛਾ -ਅੱਛਾ।
ਟੈਮ ਨੀ ਲੱਗਦਾ ਨਾ, ਔਫਿਸ ਤੋ ਛੁੱਟੀ ਲੇਟ ਹੁੰਦੀ ਰਾਤੀ ਨਾ।
ਕਿਵੇਂ ਕਿੰਨੇ ਵਜੇ ਜਾਂਦੇ ਸੀ ਪਹਿਲਾਂ, ਕਿੰਨੇ ਸਾਲ ਪਹਿਲੇ ਜਾਂਦੇ ਸੀਗੇ।
ਮੈਂ ਜਾਂਦਾ ਰਿਹਾ ਸੀ, ਵਿੱਚ- ਵਿੱਚ ਜਾਂਦਾ ਫਿਰ ਛੱਡ ਦਿੰਨਾ, ਵਿੱਚ ਵਿੱਚ ਜਾਨਾ, ਲਾਸਟ ਮਹੀਨਾ ਹੋਇਆ ਮੈਂ ਗਿਆ ਨੀ।
ਹਾਂ। ਤੁਸੀਂ ਜਾਨੇ ਓ?
ਹਾਂ, ਬਈ ਕਰ ਲਈ ਦੀ ਆ ਮਾੜੀ ਮੋਟੀ।
ਅੱਛਾ! ਚਲੋ ਵਧੀਆ ਗੱਲ ਏ ਕਿੰਨਾ ਟੈਮ ਹੋ ਗਿਆ ਤੁਹਾਨੂੰ?
ਹਾਂ ਕੁਝ ਤਾਂ ਨਵਾ ਨਵਾਂ ਹੀ ਲੱਗਿਆ ਬਈ ਤਿੰਨ ਮਹੀਨੇ ਹੋਏ ਆ।
ਬੱਸ ਤਿੰਨ ਮੀਨੇ ਹੋ ਗੇ।
ਹੂੰ।
ਚਲੋ ਡਾਇਟ ਵਗੈਰਾ ਪ੍ਰੋਪਰ ਮੈਂਟੇਨ ਰੱਖੋ ਨਾ ਬਣ ਜਾਂਦਾ ਬਾਕੀ ਔਖਾ ਈ ਏ।
ਹਾਂਜੀ ਹਾਂਜੀ।
ਸਪਲੀਮੈਂਟ ਵਗੈਰਾ ਵੀ ਲੈਂਦੇ ਓ ਕਿ ਨਈ।
ਨਹੀਂ, ਸਪਲੀਮੈਂਟ ਹਜੇ ਤਾਂ ਨੀ ਬਾਈ ਕੋਈ ਲਿਆ ਨਾ ਏ ਸੋਚਿਆ ਸਪਲੀਮੈਂਟ ਬਾਰੇ।
ਨਹੀਂ ਵੈਸੇ ਪ੍ਰੋਟੀਓ ਵਗੈਰਾ ਕਿੱਥੋਂ ਪੂਰਾ ਕਰਦੇ ਓ।
ਬਸ ਵੀਰੇ ਐਗਸ ਵਗੈਰਾ ਖਾ ਲਇਦੇ ਹੈਨ ਉਹ ਬ ਸੋਯਾ ਚੰਗਸ ਵਗੈਰਾ, ਚਿਕਨ ਵਗੈਰਾ ਹੋਰ ਬਾਕੀ ਸ਼ੇਕ ਵਗੈਰਾ ਪਨੀਰ ਪਨੂਰ ਖਾ ਲਈਦਾ।
ਹਾਂ, ਏ ਤੇ ਠੀਕ ਏ ਇੱਕ ਏਕ ਹੌਂਦਾ ਨਾ ਫੈਟ ਲੋਸ ਦੀ ਤੁਸੀਂ ਵੇਟ ਯਾਨੀ ਕਿ ਵੇਟ ਗੇਨ ਕਰ ਰੇ ਓ ਨਾ। ਹਾਂ ਮੈਂ ਮੈਂ ਵੀ ਜਾ ਰੀ ਮੈਂ ਥੋੜਾ ਫੈਟ ਲੋਸ ਕਰ ਰੀ ਨਾ ਥੋੜਾ ਯਾਰ ਟਾਪਾ ਜ਼ਿਆਦਾ ਹੋ ਗਿਆ ਬਹਿ ਬਹਿ ਕੇ ਨਾ ਬੈਆਂ ਤਕ। ਹੂੰ, ਬੈਣ ਦਾ ਕੰਮ ਹੇਗਾ ਨਾ ਆਪਣਾ।
ਠੀਕ ਐ ਤੇ ਠੀਕ ਐ।
ਆਹੋ ਬਹਿ ਬਹਿ ਕੇ ਵੀ ਨਾ ਮੋਟ--ਮੋਟਾਪਾ ਜਾਦਾ ਖਾਈ ਜਾਓ ਬੈਠੇ ਰੋ ਖਾਈ ਜਾਓ ਹਿਲਣਾ ਜ਼ਰੂਰੀ ਹੈਗਾ ਨਾ ਅੱਜਕੱਲ੍ਹ। ਹਿਲ ਕੇ ਕੋਈ ਰਾਜੀ ਨਹੀ ਹੈਗਾ।
ਹੂੰ।
ਸਾਰੇ ਮੋਬਾਇਲਾ ਏਸੀ ਵੜੇ ਰੇ ਨੇ ਸਾਰਿਆਂ ਨੂੰ ਬਸ ਖੇ ਛੱਡਦੇ ਮੋਬਾਈਲ
ਓਵੀ ਜਰੂਰੀ ਬਾਈ ਹਾਂ ਬਿਲਕੁਲ- ਬਿਲਕੁਲ।
ਹਾਂ, ਅੱਜ ਕੱਲ ਬਸ ਖਾਣ ਪੀਣ ਵੀ ਸਿਸਟਮ ਠੀਕ ਨੀ ਹੈਗਾ ਨਾ। ਅੱਧੀ-ਅੱਧੀ ਰਾਤੀ ਵੈਨਚੋ ਮੁੜ ਲੋਕੀ ਕਦੀ ਮੋਮੋਸ ਖਾਦੇ, ਕਦੀ ਬਰਗਰ ਖਾਦੇ, ਕਦੀ ਚੋਮੀਨ। ਓ ਚੀਜ਼ਾਂ ਫੇਰ ਨਾ ਇਫੈਕਟ ਕਰਦੀ ਸਰੀਰ ਨੂੰ ਨਾ ਤਾਂ ਕਰਕੇ ਫੈਟ-ਫੈਟ ਵਗੈਰਾ ਮੋਟਾਪਾ ਜ਼ਿਆਦਾ ਆ ਜਾਂਦਾ ਨਾ ਬੰਦਿਆਂ ਨੂੰ।
ਹਾਂ- ਹਾਂ -ਹਾਂ।
ਕੁਛ ਬਾਜ਼ਾਰ ਇਚ ਅੱਜ ਕਲ ਚੀਜ਼ਾਂ ਬੜੀ ਨਕਲੀਆਂ ਮਿਲਦੀਆਂ ਸਪਰਿੰਗ ਰੋਲ ਮੋਮੋ ਖਾਂਦੇ ਆ ਮੈਂ ਮੈਨੂੰ ਤਾਂ ਬੌਤ ਸਵਾਦ ਈ ਨੀ ਲਗਦੇ ਮੋਮੋਸ ਜਿ ਲੋਕ ਤਾਂ ਪਾਗਲਾਂ
ਇਸਟੂਰੀ ਬ ਇਸਤੋਂ ਵਦੀਆ ਬੰਦਾ ਜਾ ਕੇ ਢਾਬੇ ਤੇ ਰੋਟੀ ਖਾ ਲੇ ਚਾਰ ਪੰਜ ਸੌ ਰੁਪਏ ਦੀ। ਸਹੀ ਗੱਲ ਨੀ ਐ ਨੁਕਸ ਨੁਕਸਾਨ ਤੇ ਨੀ ਕਰੇਗੀ। ਤੇ ਨੀਰਾ ਮੈਦਾ ਪੈਣਾ ਤਾੜਾ ਕੱਚ ਕੱਚਾ ਮੈਦਾ ਏ ਕੱਚਾ ਮੈਦਾ ਗੰਦਾ ਮੰੰਦਾ ਤੇਲ ਹੈਗਾ ਏ ਮਿਓਨੀਸ ਹੇਗੀ ਓ ਨੀਰੀ ਜੈਰ ਏ। ਠੀਕ ਨੀ ਐ ਸਾਰੀ ਬਿਮਾਰੀਆਂ ਲੱਗਦੀ ਨੀ ਐਸੇ ਵ।
ਐ ਮਿਓਨਿਸ ਕੋਈ ਚੱਜ ਦੀ ਥੋੜ੍ਹੀ ਬਣਾਉਂਦੇ ਆ ਗੰਦੀ ਮਿਓਨਿਸ ਬਣਾਉਂਦੇ ਆ ਤੇਲ ਦੇ ਵਿੱਚ ਪਤਾ ਨੀ ਕੀ ਕੁਝ ਪਾ ਕੇ ਅਸਲੀ ਮੀਓਨਿਸ ਬਾਈ ਜਿਹੜੇ ਬਾਹਰ ਦੇ ਬਾਹਰ ਦੇ ਲੋਕ ਯੂਜ ਕਰਦੇ ਆ ਓ ਇੰਨੀ ਵਧੀਆ ਚੀਜ਼ਾਂ ਯੂਜ ਕਰਦੇ ਆ ਅਸਲੀ।
ਹੂੰ, ਓ ਕਿਸੇ ਦੀ ਓ ਕਿਸ ਚੀਜ਼ ਦੀ ਬਣਾਉਂਦੇ ਨੇ ਮੈਂ ਵੇਖੀ ਸੀ ਵੀਡੀਓ ਮਯੋਨਿਸ ਬਣਾ ਰੇ ਹੀ ਓ ਰਿਫਾਇਡ ਤੇਲ ਦੇ ਵਿੱਚ ਪਤਾ ਨੀ ਅੰਡਾ ਪਾ ਦਿੰਦੇ ਨੇ ਭੈਣ ਐਵੇਂ ਕੋਈ ਸਮਥਿੰਗ ਓ ਸ਼ੇਕ ਕਰਕੇ ਓ ਮਿਯੋਨਿਸ ਈ ਬਣ ਜਾਂਦੀ ਐ।
ਹੂੰ।
ਐ ਤੇ ਨੀਰੀ ਹਾਲ ਹੈਲ ਹਾਰਟ ਯਾਨੀ ਕਿ ਹੈਲਥ ਵਾਸਤੇ ਤਾਂ ਬਿਲਕੁਲ ਨੁਕਸਾਨ ਏ ਮੋ ਬੱਚੇ ਤਾਂ ਬਿਲਕੁਲ ਵੀ ਨਾ ਖਾ ਅਵਇਡ ਈ ਕਰੋ ਬੱਚੇ। ਹਮ ਤੇ ਜਿਹੜੇ ਬਾਹਲੇ ਦੇਸ਼ ਹੈਗੇ ਉਹ ਕਿਵੇਂ ਬਨਾਉਂਦੇ ਮਿਆਨੀਸ
ਬਾਈ ਮੈਂ ਦੇਖੀ ਤਾਂ ਨੀ ਪਰ ਮੇਰਾ ਮੇਰਾ ਕੀ ਨਾਮ ਹੈ ਯਾਰ ਦੋਸਤ ਗਿਆ ਹਨਾ ਉਹ ਦੱਸਦਾ ਹੁੰਦਾ। ਕਹਿੰਦਾ ਮਤਲਬ ਕਿ ਏਡੀ ਵਧੀਆ ਹੁੰਦੀ ਹੈ। ਤੇ ਕਹਿੰਦਾ ਨੂਣ ਵਾਲੀ ਹੁੰਦੀ ਹੈ ਮਨੀ ਕਹਿੰਦਾ ਆਪਣੇ ਇੰਡੀਆ ਚ ਤਾਂ ਮਿੱਠੀ ਹੁੰਦੀ ਹੈ ਕਹਿੰਦਾ ਪੱਥਰ ਦਾ ਨਿਊਨ ਕਹਿੰਦਾ ਕਹਿੰਦਾ ਉਹ ਆ ਕਹਿੰਦਾ ਉਹ ਖਾ ਕੇ ਤਾਂ ਐਨਰਜੀ ਮਿਲਦੀ ਹੈ
ਇਹ ਤਾਂ ਭੈਂਸਚੀਰਾ ਜ਼ਹਿ ਹੀ ਹੈ ਜਿਹੜੇ ਇੱਥੇ ਵੇਦੇ ਯਾਰ
ਉਹੀ ਤਾਂ ਬਹੁਤ ਜ਼ਿਆਦਾ ਗੰਦਾ ਹਾਲ ਹੈ ਬਾਈ ਇੰਡੀਆ ਦਾ ਤਾਂ ਯਾਰ ਇਹ ਸਪਰਿੰਗ ਰੋਲ ਦੇ ਵਿੱਚ ਚੋਮਿਨ ਪਾ ਭ ਕੀ ਭਾ ਇਹਨਾਂ ਦੀ ਯਾਰ ਕੜਾਹੀਆਂ ਦੇਖਿਆ ਤੁਸੀਂ ਤੇਲ ਵਾਲੀਆਂ
ਮੈਂ ਤੇ ਕੜਾਈ ਵੇਖ ਕੇ ਉਲਟੀ ਕਰਨ ਦਾ ਮਨ ਕਰਦਾ ਕਾਲੀ ਚੁਆਤੀ ਪੈਂ ਚੋ ਪਤਾ ਨੀ ਧੋਂਦੇ ਵੀ ਨੀ ਹੈਗੇ। ਹਮ ਬਾਹਰਲੇ ਦੇਸ਼ ਇਹ ਚੀਜ਼ਾਂ ਚ ਅੱਗੇ ਹੈਗੇ ਆ ਬਹੁਤ ਹਨਾ। ਖਾਣ ਪੀਣ ਦੇ ਮਾਮਲੇ ਚ ਬੜਾ ਪਰਹੇਜ਼ ਕਰਦੇ ਆ। ਹਨਾ ਗੰਦ ਬਲਾ ਨੀ ਖਾਂਦੇ ਭੈਣ ਚੋ ਸਾਡੇ ਇਥੇ ਤਾਂ ਭੈਣ ਚੋਂ ਵੇਖਦੇ ਨੀ ਹੈਗੇ ਲਈ ਦਿੱਤੀ ਜਾ ਰਹੀ
ਆਹੋ -ਆਹੋ
ਹਾਂ ਬੰਦੇ ਨੂੰ ਆਪਣੀ ਹੈਲਥ ਬਾਰੇ ਪਤਾ ਹੀ ਨਹੀਂ ਕੁੱਝ ਘੱਟੋ ਘੱਟ ਤੇ ਇੱਕ ਘੰਟਾ ਦੇ ਰੋਜ਼ ਸ਼ਰੀਰ ਨੂੰ ਦੇਣਾ ਚਾਹੀਦਾ ਹੈ ਮਤਲਬ ਤੁਸੀਂ ਜਿੰਮ ਨ ਵਿਚਾਰੇ ਰਨਿੰਗ ਕਰ ਲਓ ਜਾਂ ਫਿਰ ਆਪਣੀ ਡਾਇਟ ਵਗੈਰਾ ਪ੍ਰੋਪਰ ਰੱਖੋ। ਕੋਈ, ਰਾਜੀ ਨਹੀਂ ਆ ਹੈਲੋ ਹੈਲੋ, ਹੈਲੋ ਹਾਂਜੀ ਭਾਜੀ ਕਿੱਥੇ ਚਲੇ ਗਏ ਸੀ ਮੈਂ ਕਿਹਾ ਪਤਾ ਨੀ,
ਬਾਈ ਆਵਾਜ਼ ਕਟੀ ਆਵਾਜ਼ ਕੱਟ ਰਹੀ ਹੈ ਯਾਰ
ਮੇਰੀ,
ਹਾਂਜੀ ਹਾਂਜੀ ਆਵਾਜ਼ ਬੜੀ ਜ਼ਿਆਦਾ ਕੱਟ ਰਹੀ ਹੈ
ਹੁਣ ਠੀਕ ਆ ਰਹੀ ਹੈ
ਹਾਂ ਹੁਣ ਠੀਕ ਆ ਰਹੀ ਆ
ਹਾਂ ਮੈਂ ਕਹਿ ਰਿਹਾ ਸੀ ਲੋਕੀ ਅੱਜ ਕੱਲ ਆਪਣਾ ਪਰਹੇਜ਼ ਨਹੀਂ ਕਰਦੇ ਨਾ। ਵੇਖਣ ਤੁਸੀਂ ਹੋਸਪਿਟਲ ਦੀ ਕਿੰਨੀ ਪੀੜ ਤੱਕੀ ਰਹਿੰਦੀ ਹੈ। ਹੈਲੋ ਹੈਲੋ।
ਹਾਂਜੀ -ਹਾਂਜੀ ਭਾ ਜੀ ਹੁਣ ਆਈ ਆਵਾਜ਼।
ਆਵਾਜ਼ ਨ ਨਹੀਂ ਆਹੀ ਹੈ ਨੈਟਵਰਕ ਦਾ ਇਸ਼ੂ ਹੈਗਾ।
ਹਾਂ ਉਹੁ ਨਾ ਜ ਹੀ ਆ ਬਾਜ ਭਾਈ ਹੋਰ ਤੁਸੀਂ ਕੀ ਕਰਦੇ ਹੋ ਭਾਈ ਹਾਂ- ਹਾਂ, ਹਾਂ।
ਮੈਂ ਫਿਸ ਵਿਚ ਕੰਮ ਕਰਦਾ ਅਕਾਊਂਟਸ ਦਾ ਕੰਮ ਕਰਦਾ
ਅੱਛਾ- ਅੱਛਾ ਅਕਾਊਂਟੈਂਟ ਉਹ ਸੀ ਵਧੀਆ -
ਹਾਂ ਆਪਣਾ ਕੀ ਕੰਮ ਤੁਹਾਡਾ
ਬਾਈ ਮੈਂ ਪੜ੍ਹਦਾ ਹਜੇ ਤਾਂ
ਅੱਛਾ ਕਿਹੜੀ ਕਲਾਸ
ਮੈਂ ਬਾਈ ਜ ਮੈਂ ਉੱਥੇ ਆਾਂ ਮੈਂ ਸੈਕਡ, ਸੈਕਿੰਡ ਈਅਰ ਕੋਲੇਜ ਚ ਆ ਮੈਂ
ਬੀ ਕੌਮ ਜਾਂ ਬੀਏ
ਹਾਂਜੀ ਮੈਂ ਹੈਗਾ ਬੀ ਕੌਮ
ਬੀ ਕੌਮ ਚਲੋ ਵਧੀਆ ਕਾਫੀ ਪੜਨਾ ਪੈਂਦਾ ਬੀ ਕੌਮ ਮੈਂ ਵੀ ਐਮਕੋਮ ਕੀਤੀ ਸੀ ਵੈਸੇ
ਅੱਛਾ -ਅੱਛਾ।
ਹਾਂ ਹੁਣ ਐਮਕੋਮ ਕਰਕੇ ਫੇਿਰ ਮੈਂ ਸੀ ਸੀਏ ਦੇ ਅੰਡਰ ਕੰਮ ਕੀਤਾ ਸੀਗਾ ਹੁਣ ਮੈਂ ਅਕਾਊਂਟਸ ਦਾ ਕੰਮ ਕਰ ਰਿਹਾ ਪ੍ਰਾਈਮ ਚ ਨਾ ਹੈਲੋ
ਹੂੰ।
ਚਲੋ, ਤੁਸੀਂ ਅੱਗੇ ਕੀ ਸੋਚਿਆ ਫਿਰ? ਹੈਲੋ, ਮੈਂ ਕਿਹਾ ਅੱਗੇ ਪਲੈਨ, ਅੱਗੇ ਦਾ ਕੀ ਪਲੈਨ ਹੈਗਾ ਤੁਹਾਡਾ? ਆਫਟਰ ਸਟੱਡੀ।
ਫੇਰ ਆਵਾਜ਼ ਘੱਟ ਗਈ ਯਾਰ।
ਮੈਂ ਕਹਿ ਰਿਹਾ ਤੁਹਾਡਾ, ਸ ਸਟੱਡੀ ਦਾ, ਆਫਟਰ ਸਟੱਡੀ ਕੀ ਪਲੈਨ ਹੈਗਾ?
ਅੱਗੇ ਬਈ ਬੈਂਕਿੰਗ ਬਾਰੇ ਈ ਸੋਚਾਂਗੇ।
ਪੇਪਰ ਕਲੀਅਰ ਕਰੋਗੇ ਕਿ ਗੌਰਮੈਂਟ ਐਗਜ਼ਾਮ। ਚਲੋ, ਠੀਕ ਏ, ਮੈਂ ਫੋਨ ਕੱਟ ਰਯਾ, ਤੁਆੜੀ ਆਵਾਜ਼ ।
ਬਾਈ ਓ